ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹੋਰ।
ਬਸ ਠੀਕ ਠਾਕ ਵਧੀਆ ਹੋ ਗਏ ਫ੍ਰੀ ਲਾਲੇ ਜਿੰਦੇ ਜਿੰਦੇ
ਹਾਂਜੀ ਹੋ ਗਿਆ
ਲੋਕ ਲੂਕ ਲਗਾ ਲਏ।
ਹ।
ਹੋਰ ਸੁਣਾਓ
ਹੋਰ ਵਧੀਆ ਜੀ।
ਮੰਮੀ ਤਾਂ ਨੀ ਆਏ ਨੇ ਤੁਹਾਡੇ ਕੋਲ ਐਦਕੀ ਗਰਮੀ ਚ ਹਨਾ
ਨਾ ਮੰਮੀ ਵੱਡੀ ਭੈਣ ਕੋਲ ਗਏ ਹੋਏ ਨੇ।
ਹਮ ਅੱਛਾ ਅੱਛਾ ਠੀਕ ਆ ਠੀਕ ਆ
ਹਾਂ
ਹੁਣ ਆਉਣਾ ਨੀ ਐਦਕੀ ਹੈ
ਹਾਂਜੀ
ਐਦਕੀ ਨਹੀਂ ਆਉਂਦੇ ਹਜੇ।
ਐਦ ਗਿਆ ਬਸ ਹੁਣ ਘਰ ਤਿਆਰ ਹੋ ਜਾਏਗਾ ਨਾ ਮੈਂ ਸੋਚ ਰਹੀ ਸੀ ਇੱਥੇ ਰੱਖਾਂਗੀ ਫਿਰ ਮੰਮੀ ਨੂੰ
ਹਾਂ, ਜਦੋਂ ਆਏ ਨਾ ਆਪਾਂ ਆੜਤੀਏ।
ਹਮ ਨਹੀਂ- ਨਹੀਂ ਪਾਠ ਤੇ ਹਜੇ ਬਾਹਰੋਂ ਕੋਈ ਨੀ ਆ ਰਿਹਾ, ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਨਾ। ਜਦੋਂ ਅਖੰਡ ਪਾਠ ਕਰਾਵਾਂਗੇ ਨਾ, ਨਵੰਬਰ ਦੇ ਮਹੀਨੇ 'ਚ ਕਰਾਉਣਾ ਅਖੰਡ ਪਾਠ।
ਤ ਉਹ ਨਹੀਂ ਮੰਮੀ, ਮੰਮੀ ਤੇ ਬ੍ਰਦਰ ਤਾਂ ਆਉਣਗੇ ਇੱਥੇ
ਨਹੀਂ- ਨਹੀਂ -ਨਹੀਂ ਜ ਐਂਝੇ ਇੱਕ ਤਾਂ ਪਤਾ ਕੀ ਗਰਮੀ ਦੇ ਵਿੱਚ ਲੋਕਾਂ ਨੂੰ ਆਉਣਾ ਵੀ ਬੜੀ ਮੁਸ਼ਕਿਲ
ਹਮ।
ਤੇ, ਬਸ ਇਹੀ ਪਹਿਲਾਂ ਸੋਚਿਆ ਸੀ ਸਲਾਹ ਕੀਤੀ ਸੀ ਸਾਰਿਆਂ ਨਾਲੋਂ। ਵੀ ਅਖੰਡਪਾਠ ਹੁਣ ਕਰਵਾ ਲੈਂਦੇ ਹਾਂ ਫਿਰ ਕਹਿੰਦੇ ਵੀ ਗਰਮੀ 'ਚ ' ਨਾਲੇ ਤਾਂ ਸੰਭਾਲਣਾ ਔਖਾ ਹੁੰਦਾ ਹੈ ਜਿਹੜਾ ਆਇਆ ਗਿਆ ਵੀ, ਹੈਂ ਤੇ ਤੁਸੀਂ ਇੰਝ ਕਰੋ ਜਦੋ ਨਵੰਬਰ 'ਚ ਸਾਡੀਆਂ ਛੁੱਟੀਆਂ ਹੁੰਦੀਆਂ ਹੈ ਨਾ
ਇਸੇ ਦੀਵਾਲੀ ਦੇ ਲਾਗੇ ਛਾਂਗੇ ਕਰਾ ਲਊਗੇ ਤੇ ਨਾਲੇ ਵਧੀਆ ਰਹੂਗਾ ਜ਼ਿਆਦਾ, ਹਨਾ
ਇਹ ਤੋਂ ਬਾਅਦ ਨਾ ਦੀਵਾਲੀ ਤੋਂ ਬਾਅਦ ਨਾ ਸਾਡੇ ਛੁੱਟੀਆਂ ਪੈ ਜਾਂਦੀਆਂ ਨੇ ਫੈਕਟਰੀ ਦੀਆਂ। ਪੰਦਰਾਂ- ਵੀਹ ਦਿਨ ਦੀਆਂ ਹਾਂਜੀ, ਕੰਮ ਬੰਦ ਹੋ ਜਾਂਦਾ। ਦਸ ਦਿਨ ਤੇ ਪੱਕਾ ਹੀ ਛੁੱਟੀਆਂ।
ਗੁਰ ਨਾਨਕ ਦੇਵ ਜੀ, ਦਾ ਬਰਡੇ ਆਉਣ ਲੱਗ ਜਾਂਦਾ ਉਦੋਂ ਗਗਰ ਵੂ
ਹਾਂਜੀ, ਤੇ ਉਹ ਫਿਰ ਨਾ ਨਾਲੇ ਨਾਲੇ ਤੇ ਉਹ, ਵੱਡੀ ਭੈਣ ਜਿਹੜੀ ਜਿਹਦੇ ਕੋਲ ਮੰਮੀ ਆ, ਉਹ ਫਿਰ ਇੱਧਰ ਨਾ ਆਉਂਦੇ ਨੇ ਗੋਪਾਲ ਮੋਚਨ ਦੇ ਮੇਲੇ 'ਤੇ ਆਉਂਦੇ ਨੇ ਮਤਲਬ ਵੀ, ਦਿਵਾਲੀ ਤੋਂ ਥੋੜ੍ਹੇ ਦਿਨ ਬਾਅਦ ਹੁੰਦਾ ਹੈ। ਉਹ ਕਹਿੰਦੀ ਚੱਲ ਨਾਲੇ ਤਾਂ ਮੌਸਮ ਠੀਕ ਹੋ ਜਾਵੇ, ਹੁਣ ਬੱਚੇ ਵੀ ਵਿਚਾਰੇ ਗਰਮੀ 'ਚ ਕਿਵੇਂ ਆਉਣਗੇ।
ਉਹ ਦੀ- ਦੀ- ਦੀ -ਦੀ ਠੰਡੇ ਰਹਿੰਦੇ ਆ। ਅੱਛਾ -ਅੱਛਾ ਰੀਅਲ ਦੀਦੀ ਐ ਤੁਹਾਡੇ ਜਿਹੜੇ ਇੱਥੇ ਬਠਿੰਡੇ ਰਹਿੰਦੇ ਆ।
ਹਮ ਬਠਿੰਡੇ ਨੀ ਬਠਿੰਡੇ ਦੇ ਕੋਲ ਹੀ ਹੈ ਮਤਲਬ ਮਾਨਸਾ।
ਮਾਨਸਾ ਮੈਨੂੰ ਪਤਾ ਨਾਲ -ਨਾਲ ਹੀ ਆ, ਮਾਨਸਾ, ਬਠਿੰਡਾ
ਨਾਲ
ਬੁਢਲਾਡਾ ਵੀ ਹੈਗਾ ਵਾ, ਹਾਂਜੀ -ਹਾਂਜੀ ਇਹ ਨਾਲ -ਨਾਲ ਹੀ ਆ ਸਾਡਾ ਹੈਗਾ ਤਿੰਨ -ਚਾਰ ਘੰਟੇ ਰਸਤਾ, ਚਾਰ ਘੰਟੇ ਦਾ ਰਸਤਾ ਹੈਗਾ ਸਾਡੇ
ਤੇ ਫੇਰ ਸੋਚ, ਫਿਰ ਸੋਚ ਬੱਚੇ ਵੀ ਤੇ ਫੇਰ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ, ਹੁਣ ਮੰਨ ਲਓ ਮੈਂ ਆਪਣੀਆਂ ਭੈਣਾਂ ਨੂੰ ਬੁਲਾਉਂਦੀ ਹਾਂ। ਫਿਰ ਸਹੁਰਿਆਂ ਵੱਲੋਂ ਨਾ ਬੁਲਾਵਾਂ ਕਿਸੇ ਨੂੰ, ਫਿਰ ਚੰਗਾ ਨਹੀਂ ਲੱਗਦਾ, ਫਿਰ ਨਨਾਣਾ ਵੀ ਨੇ, ਅਗੇ ਮਾਸ ਦੀਆਂ ਕੁੜੀਆਂ ਤਿੰਨ -ਚਾਰ, ਉਹ ਨਨਾਣਾ ਨੇ, ਮਤਲਬ ਉਸ ਤਰ੍ਹਾਂ। ਛੇ ਨਨਾਣਾਂ ਬਣਦੀਆਂ ਨੇ ਮੇਰੀਆਂ ਦੋ ਤੇ ਸਕੀਆਂ ਨੇ, ਚਾਰ ਮਾਸੀ ਦੀਆਂ ਕੁੜੀਆਂ ਨੇ, ਫਿਰ ਉਹਨਾਂ ਦੀਆਂ ਮਾਸੀ ਦੀਆਂ ਕੁ
ਆਉਂਦੀਆਂ ਹਨਾ, ਆਪਣੀ ਕਿਤੋਂ ਗੱਲ ਹੋਈ ਨੀ ਇਹਨਾਂ ਬਾਰੇ ਹਨਾ
ਨਹੀਂ- ਨਹੀਂ ਓ ਮੇਰੀ ਨਨਾਣ ਤੇ ਆਉਂਦੀ ਰਹਿੰਦੀ, ਉਹ ਛੋਟੇ ਵਾਲੀ ਦੇ ਵੱਡੀ ਬਿਮਾਰ, ਉਹ ਹਜੇ ਤਾਂ ਕਰਕੇ ਨਹੀਂ ਆ ਰਹੀ। ਤੁਹਾਨੂੰ ਦੱਸਿਆ ਹੈਗਾ ਸੀ ਪਿੱਛੇ, ਨਹੀਂ -ਨਹੀਂ ਇੱਧਰ ਹੀ ਨੇ ਲੋਕਲ ਹੀ ਰਹਿੰਦੀਆਂ ਨੇ।
ਨਹੀਂ ਬ ਬੱਚੇ ਬਾਹਰ -ਬਾਹਰ ਗਏ ਹੈ ਕਿ ਨਹੀਂ।
ਨਹੀਂ -ਨਹੀਂ ਬੱਚੇ ਇੱਕ ਤਾਂ ਗੱਡੀ ਚਲਾਉਂਦਾ। ਇੱਕ ਗੁਰਦੁਆਰੇ ਦੇ ਵਿੱਚ ਪੱਕਾ ਹੀ ਹੋ ਗਿਆ, ਜਿਵੇਂ ਉੱਥੇ ਅੰਮ੍ਰਿਤਸਰ ਸਬ ਨੀ ਹੁੰਦੇ ਪੱਕੇ ਉੱਥੇ ਮਤਲਬ ਅੰਮ੍ਰਿਤਧਾਰੀ ਏ, ਤੇ ਉੱਥੇ ਜੋਬ ਲੱਗੀ ਹੋਈ, ਸਰ ਸਰਕਾਰੀ ਵਾਂਗੂ ਹੁੰਦਾ ਓਹਨਾ ਦਾ ਸਾਰਾ ਕੰਮ, ਵੀ ਹਾਂ। ਹਾਂ, ਸਾਰਾ ਉਹਨੂੰ ਮੈਡੀਕਲ ਦਾ ਸਿਸਟਮ ਸਾਰਾ ਉਹਦੇ ਕੋਲ ਉਹਨੂੰ ਮਤਲਬ ਸਹੂਲਤਾਂ ਵੀ ਪਰਿਵਾਰ ਵੀ ਪਰਿਵਾਰ ਵੀ ਨਾਲ ਰਹਿ ਸਕਦਾ, ਪਰ ਓ ਬੱਚੇ ਕਰਕੇ ਘ ਇੱਥੇ ਰਹਿੰਦੀ। ਹਾਂ। ਅਤੇ ਨਹੀਂ ਤਾਂ ਓ ਨੂੰ ਕਮਰੂ ਉਮਰਾਮ ਸਭ ਕੁਛ ਮਿਲਿਆ। ਬਾਕੀ ਜੇ ਮੈਡੀਕਲ, ਮਾਂ ਪਿਓ ਤੱਕ ਵੀ ਫ੍ਰੀ ਹੈ ਆ ਬੱਚੇ ਦਾ ਵੀ ਫ੍ਰੀ ਆ ਆਪਣਾ ਵੀ ਦੋਨਾ ਜੀਆ ਦਾ ਫਰੀ ਏ।
ਠੀਕ ਆ, ਗਾਂ ਉਹਨਾਂ ਦੇ ਬੱਚਿਆਂ ਦੇ ਕਿੰਨੇ ਬੱਚੇ ਆ।
ਇੱਕ ਬੇਟਾ, ਛੋਟੇ ਵਾਲੀ ਦਾ ਤੇ ਇੱਕ ਪੋਤਰਾ ਹੈ। ਅਤੇ ਦ ਇੱਕ ਦੇ ਘਰ, ਜਿਹੜਾ ਡਰਾਈਵਰ ਟਰੱਕ ਡਰਾਈਵਰ, ਉਦੇ ਹੋਣ ਵਾਲਾ ਐ
ਮਤਲਬ ਡਰਾਈਵਿੰਗ ਕਿਉਂ? ਇਸ ਇਹ ਲਾਈਨ ਕਿਉਂ ਚੁਣੀ, ਇਹਨਾਂ ਨੇ ਇਹ ਤਾਂ ਸਹੀ ਲਾਈਨ ਹੈਈ ਨਹੀਂ ਗੀ।
ਇਹ ਮੁੰਡਾ ਬਸ ਮੂੰਹ ਕੋਨੀ ਨਸ਼ੇ ਪੱਤਿਆਂ ਚ, ਬਿਲਕੁਲ ਨੀ ਹੈਗਾ ਉਹ
ਬਸ ਇੰਟਰਸਟ ਆ, ਉਹਦਾ ਹੈ ਨਾ, ਡਰਾਈਵਿੰਗ ਲਾਈਨ ਚ
ਬੜੀ ਕਮਾਈ ਕਰਦਾ। ਉਹ ਬਹੁਤ ਜ਼ਿਆਦਾ, ਉਹ ਇੰਨਾ ਨਾ ਕਦੀ ਉਹਨੇ ਦਾਰੂ ਅੱਜ ਤੱਕ ਮੂੰਹ ਤੇ ਰੱਖੀ।
ਨਹੀਂ ਡਰਾਈਵਰ ਬਹੁਤ ਸਟੈਂਡਰਡ ਵੀ ਪਏ ਆ, ਡਰਾਈਵਰ ਮਾੜੇ ਵੀ ਪਏ ਆ ਬਹੁਤ।
ਆਹ ਅਰੇ, ਬੜੇ ਡਰਾਈਵਰਾਂ ਤੋਂ ਬਿਨਾਂ ਸੋਚ ਸੋਚਿਆ ਜਾਵੇ ਨਾ ਤੇ ਡਰਾਈਵਰਾਂ ਤੋਂ ਬਿਨਾਂ ਸਾਡੀ ਕੋਈ ਲਾਈਫ ਥੋੜ੍ਹੀ ਐ, ਐਨਾ ਇਹਨਾਂ ਨੇ ਜੇ ਇਹ ਚ ਚੱਕਾ ਜਾਮ ਕਰ ਦੇਣ ਸਾਰਾ ਸ਼ਹਿਰ ਬੰਦ ਹੋ ਜਾਣ।
ਸ਼ਹਿਰ ਭੁੱਖਮਰੀ ਹੋਜੂਗੀ, ਕਿਉਂਕਿ ਡਰਾਈਵਰਾਂ ਦੇ ਥਰੂ ਚੀਜ਼ਾਂ ਆਂਦੀਆਂ ਵਾ।
ਜੋ ਡਰਾਈਵਰ ਕਰ
ਕੁਛ ਇੱਧਰੋਂ ਜਾਂਦਾ ਕੁੱਛ ਉੱਧਰੋਂ ਆਉਂਦਾ ਓਨਾਂ ਵਿਚਾਰੇ ਦਿਨ ਆਪਾਂ ਸੁੱਤੇ ਹੁਣੇ ਤੇ ਆਪਣੇ ਖਾਣ ਪੀਣ ਦਾ ਵਿਚਾਰੇ ਸਾਰਾ ਸਮਾਂਨ ਲੋਡ ਕਰਕੇ ਅੱਧਰ ਉਧਰ ਤੁਰੇ ਫਿਰਦੇ ਹੁੰਦੇ ਰਾਤ ਨੂੰ।
ਕਿਉਂਕਿ ਦਿਨ ਦੇ ਹੁਣ ਕਿਸੇ ਸ਼ਹਿਰ ਵਿੱਚ ਐਂਟਰੀ ਨੀ ਹੈਗੀ ਇਹਨਾਂ ਦੀ ਫਿਰ ਇਹਨਾਂ ਦੀ ਰਾਤ ਨੂੰ
ਰਾਤ ਨੂੰ ਅਸੀਂ ਇਹਦੇ ਪਾਪਾ ਤੇ ਮੈਂ ਜਾਣਾਂ ਨੇ ਨਾ। ਰੋਡ ਤੇ ਰਾਤ ਨੂੰ ਕਈ ਵਾਰੀ ਗਿਆਰਾਂ ਵਜੇ ਗੇੜਾ ਗੂੜਾ ਕੱਢਣ ਜਾਈਦਾ ਵਾ ਤੇ ਤੁਸੀਂ ਮੰਨਣਾ ਨੀ ਗਾ। ਇੰਨੀ ਤੇਜ਼-ਤੇਜ਼ ਟਰੱਕ ਜਾਂਦੇ ਹੁੰਦੇ, ਨਾ ਮਤਲਬ ਇਹ ਕਹਿਣਗੇ ਇਹ ਜਿਹੜੇ ਤੇਜ਼-ਤੇਜ਼ ਜਾਂਦੇ ਨਾ। ਇਹ ਤੇ ਕੱਚਾ ਮਾਲ ਆ ਮੈ ਕਿਹਾ ਕੀ ਹੁੰਦਾ ਉਹ ਸਬਜ਼ੀਆਂ ਸੁਬਜ਼ੀਆਂ ਜਿੱਦਾਂ ਵੀ ਇਹਨਾਂ ਨੇ ਮੋਰਨਿੰਗ ਅਰਲੀ ਮੋਰਨਿੰਗ ਮੰਡੀਆਂ ਚ ਪਹੁੰਚਣਾ ਵਾ, ਤਾਂ ਕਿ ਆਪ ਤਾਂ ਕਿ ਆਪਾਂ ਲੋਕ ਲੈ ਸਕੀਏ, ਤਾਜ਼ੀਆਂ ਸਬਜ਼ੀਆਂ ਇਹਨਾਂ ਨੂੰ ਟਾਈਮ ਇੱਕ ਟਾਈਮ ਦਿੱਤਾ ਹੁੰਦਾ ਵਾ ਇੰਨੇ
ਸਭ ਤੋਂ ਟਫ ਲਾਈਫ ਹੈ, ਨਾ ਸਭ ਤੋਂ ਜ਼ਿਆਦਾ।
ਡਰਾਈਵਿੰਗ ਡਰਾ ਹਾਂ, ਡਰਾਈਵਿੰਗ ਲਾਈਨ ਬਹੁਤ ਔਖੀ ਆ।
ਜਾਂਦੇ ਨੇ ਅੱਠ-ਅੱਠ ਦਿਨ ਦਸ-ਦਸ ਦਿਨ ਬਾਰ ਲੱਗ ਜਾਂਦੇ ਨੇ ਇਹਨਾਂ ਦੇ ਕਿਤੇ ਪੰਦਰਾਂ ਦਿਨਾਂ ਬਾਅਦ ਘਰਾਂ ਵੱੜਦੇ ਨੇ ਵੀਚਾਰੇ
ਹੁਣ ਇਹਦੇ, ਇਹਦੇ ਪਾਪਾ ਦੋ-ਦੋ ਮਹੀਨੇ
ਨਹੀਂ ਮਤਲਬ ਚਲੋ, ਓ ਤਾਂ ਰਹਿੰਦੇ ਹੋਣਗੇ ਨਾ ਚਲੋ। ਉੱਥੋਂ ਮਾਲ ਚੁੱਕਿਆ ਤੇ ਉੱਥੇ ਛੱਡਿਆ ਤੇ ਹੁਣ ਕਈ ਜਿਵੇਂ ਹੁਣ ਜਿਵੇਂ ਗੇੜਾ ਈ ਇੰਨਾ ਲੰਬਾ ਹੁੰਦਾ।
ਗੇੜਾ ਗੱਡੀ ਚ ਈ ਰਹਿੰਦੇ ਸੀ। ਏਨਾਂ ਨੂੰ ਕਿਹੜਾ ਰੂਮ ਮਿਲਦਾ ਵਾ, ਏਨਾਂ ਨੇ ਗੱਡੀ ਚ, ਹਾਂਜੀ ਕਿਟ ਆਪਦੀ ਲੈ ਕੇ ਜਾਣੀ ਆ। ਇੱਕ ਮਤਲਬ ਬਿਸਤਰਾ ਹੋ ਗਿਆ। ਕਿੱਟ ਜੋ ਵੀ ਚਾਹੀਦਾ ਵਾ ਬੁਰੱਸ਼ ਤੋਂ ਲੈ ਕੇ ਸਾਬਣ ਸ਼ੈਂਪੂ ਜੋ ਵੀ ਇਹਨਾਂ ਦੀ ਕਿੱਟ ਵੱਡੀ ਸਾਰੀ ਮੈਂ ਪੈਕ ਕਰਕੇ ਦਿੰਦੀ ਸੀਗੀ ਤੇ ਫੇਰ ਹਰ ਇੱਕ ਚੀਜ਼ ਕਿੱਟ ਦੇ ਵਿੱਚ ਜਿੱਦਾਂ ਘਰ ਹੁੰਦਾ ਵਾ, ਏਦਾਂ ਬਣਾ ਕੇ ਦਿੰਦੀ ਸੀ। ਇਹਨਾਂ ਨੇ ਉਹ ਟਰੱਕ ਚ ਈ ਰਹਿਣਾ ਚੌਵੀ ਘੰਟੇ ਦੋ ਘੰਟੇ ਸੌ ਲਿਆ, ਤਿੰਨ ਸੌ ਲਿਆ। ਪਤਾ ਨੀ ਕਿੱਧਰੋਂ ਫੋਨ ਆ ਜਾਣਾ, ਉੱਧਰੋਂ ਮੰਨ ਲੈ ਜਾੳ ਉੱਧਰੋਂ ਗੱਡੀ ਲੋਡ ਕਰ ਲਿਆਓ। ਓਧਰ ਖਾਲੀ ਕਰਨੀ ਆ ਤਿੰਨ ਦਿਨ ਓਧਰ ਨੂੰ ਲੰਘ ਦਿਨ ਦਿਨਉਂਦਿਆਂ ਨੂੰ ਕੋਈ ਵੀ ਸੱਤ-ਸੱਤ ਦਿਨ ਕਈ ਵਾਰੀ ਲਗਾਤਾਰ ਈ ਗੇੜੇ ਲੱਗੀ ਜਾਂਦੇ, ਸੁਬਾਹ-ਸ਼ਾਮ ਜੇ ਵਿਹਲੇ ਵੀ ਰਹਿਣਾ ਗੱਡੀ ਚ ਹੀ ਸੋਣਾ, ਕਿਤੇ ਰੱਬ ਤੇ ਲਗਾ ਦੇਣੀ ਗੱਡੀ ਗੱਡੀ ਚ ਸੋਣਾ ਵਾ ਇਹ ਤਾਂ ਭਾਵੇਂ ਮੈਨੂੰ ਇਹਨਾ ਦਾ ਔਖਾ ਬਹੁਤ ਸੀ, ਮੈਂ ਕਿਹਾ ਤੁਸੀਂ ਤਾਂ ਵਧੀਆ ਲਾਈਫ ਹੀ ਨਹੀਂ ਹੈਗੀ ਤੁਹਾਡੀ ਤਾਂ ਮੈਂ ਕਿਹਾ ਮੈਨੂੰ ਵਧੀਆ ਲੱਗਦਾ ਹੀ ਨੀ ਹੈ ਇਹ
ਹੂ ਹ
ਬਹੁਤ ਔਖੇ ਪੈਸੇ ਬਣਦੇ ਡਰਾਈਵਰ ਨੂੰ, ਹੂੰ ਕਈ ਲੋਕ ਐਸ਼ ਕਰਨ ਲਈ ਰਹਦੇ।
ਓਹਨੇ ਬੇਚਾਰੇ ਨੇ ਆਣਾ ਹੁੰਦਾਂ ਜਦੋਂ ਉੱਦਾਂ ਨਾ ਘਰਾਂ ਤੇਦੀ ਵੋਟੀ ਮੈਂ ਰਾਤੀ ਜੀ ਇਹਨਾਂ ਦੇ ਕਰ ਗਈ ਹਾਂ, ਕਹਿਦੀ ਮਾਮੀ ਜੀ ਬਸ ਆਤੇ ਹੈ ਸੋ ਜਾਤੇ ਹੈ ਹੋਸ਼ ਹੀ ਨਹੀਂ ਹੋਤੀ। ਠੀਕ ਨਾ ਕਹੀ ਜਾਤੇ ਹੈ ਨਾ ਕੁਛ ਉਹਦੀ ਵਹੁਟੀ ਨਾ ਹਿਮਾਚਲ ਦੀ ਹਿੰਦੀ ਬੋਲਦੀ ਹੈ।
ਅਸ਼ ਸ਼ ਹਿੰਦੀ
ਹਾਂ, ਔਦੀ ਲਵ ਮੈਰਿਜ ਹੋਈ।
ਅੱਛਾ-ਅੱਛਾ ਮਤਲਬ ਇੱਥੇ ਨੇੜੇ ਹੀ ਆ
ਨਹੀਂ ਨਹੀਂ ਹਿਮਾਚਲ ਦੀ ਏ ਨਨਾਣ ਤਾਂ ਮੇਰੀ ਇੱਥੇ ਹੀ ਉਹਦਾ ਨਨਾਾਨ ਦਾ ਮੁੰਡਾ ਵੋਟੀ ਤੇ ਘਰੇ ਹੁੰਦੀ ਏ ਨਾ
ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ।
ਜਦੋਂ ਰਾਤੀ ਤੁਹਾਡਾ ਫੋਨ ਆਇਆ ਸੀ ਮੈਂ ਉੱਥੇ ਬੈਠੀ ਸੀ।
ਅੱਛਾ ਨਾਲ ਈ ਘਰ-ਘਰ ਲੈ ਲਿੱਤਾ ਓਨਾਂ ਨੇ ਸਿਟੀ ਚੀ
ਨਈ ਸਾਡੇ ਤੋ ਥੋੜਾ ਜਿਹਾ ਦੂਰ ਏ
ਅੱਛਾ-ਅੱਛਾ ਠੀਕ ਅ ਉਹਨਾਂ ਕੋਲ ਗਏ ਸੀ ਤੁਸੀਂ।
ਹਾਂ, ਜਾਂਦੇ ਰਈ ਦਾ ਬੁਲਾ ਲੈਂਦੀ ਹੁੰਦੀ ਮਾਮੀ ਜੀ, ਆਜੋ ਆਪ ਆਜੋ। ਕਈ ਵਾਰੀ ਫੇਰ ਡਾਕਟਰ ਕੋਲ ਵੀ ਜਾਣਾ ਹੁੰਦਾ ਨਾ ਕਈ ਵਾਰੀ ਚੈੱਕਅਪ ਵਾਸ ਤੇ ਜਾਣਾ ਹੁੰਦਾ ਤੇ ਕਈ ਵਾਰੀ ਉ ਮੀਤ ਆਂਦਾ ਨੀ ਨਾ, ਫੇਰ ਮੈਨੂੰ ਲੈ ਜਾਂਦੀ ਨਾਲ ਵੀ ਮੇਰੇ ਨਾਲ ਚੱਲੋ।
ਸਾਰਾ ਕੁਛ ਹੀ ਵੇਖਣਾ ਪੈਂਦਾ ਦੀਦੀ ਸਭ ਕੁਛ ਦੇਖਣਾ ਪੈਂਦਾ ਲਾਈਫ ਦੇ ਵਿੱਚ। ਮੇਰੀ ਇੱਕ ਫਰੈਂਡ ਆ ਉਹਦੇ ਘਰੇ ਥੋੜਾ ਜਿਹਾ ਰੌਲਾ ਜਿਹਾ ਪਿਆ ਹੋਇਆ ਵਾ। ਮੇਰਾ ਨੀ ਕਹਿੰਦੀ ਮਨ ਲੱਗਣਾ ਮੇਰਾ ਨੂੰ ਦਿਲ ਨੀ ਮਿਲਦਾ। ਬੰਦੇ ਨਾਲ ਹੋਇਏ ਮੈਂ ਬੜਾ ਸਮਝਾਉਂਦੀ ਪਈ ਸੀ ਅੱਜ ਮੈਂ ਕਿਆ ਸਭ ਕੁੱਛ ਬਣਾ ਕੇ ਫਰੈਂਡ ਸਰਕਲ ਮਾਂ-ਪਿਓ ਸਭ ਭਲਾ ਕੇ ਨਾ ਫੈਮਿਲੀ ਵੱਲ ਧਿਆਨ ਦੇ ਥੋੜਾ ਜਾ ਕੁੜੀਆਂ ਵੱਲ ਧਿਆਨ ਦੇ ਬੱਚੇ ਜਵਾਨ ਹੋ ਰੇ ਆ ਇਨਾਂ ਲੜਾਈਆਂ ਝਗੜਾ ਉੱਨੀ ਵੀਹ ਸਾਲ ਤੇਰੀ ਮੈਰਿਜ ਨੂੰ ਹੋ ਗੇ। ਤੇ ਮੈਂ ਕਿਆ ਹੁਣ ਥੋੜ੍ਹੀ ਕੁਛ ਰਹਿ ਗਿਆ ਪਿੱਛੇ
ਹਾਂ।
ਕਰੇਗੀ ਮੈਂ ਕਿਆ ਛੱਡ ਕੇ ਉਨੂੰ ਆਈ ਐਂ ਦੱਸ ਦਿਨ ਲਾ ਕੇ ਆ ਗਈ ਹੁਣ ਵੀ ਘਰੇ ਆਈ ਨਾ। ਮੈਂ ਕਿਆ ਥੋੜ੍ਹੀ ਜੀ ਨੀਂਵੀ ਹੋ ਮੈ ਨੀ ਨੀਵੀਂ ਹੋਣਾ ਓਦੇ ਮੂਰੇ ਓ ਹੋਈਏ ਮੈਂ ਕਿਆ ਨਈ। ਮੈਂ ਕਿਹਾ ਕਿਤੇ ਮਰਦ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਗ। ਤੇਰੇ ਨੀਵਾਂ ਹੋਣ ਦੇ ਨਾਲ ਜੇ ਘਰ ਦਾ ਸਰਕਲ ਸੈੱਟ ਹੁੰਦਾ ਨਾ। ਤੇਰਾ ਟਾਈਮ ਦੇਣ ਦੇ ਨਾਲ ਤੇ ਫੈਮਲੀ ਸੈੱਟ ਹੁੰਦੀ ਹੈ। 'ਤੇ ਦੇਣ ਟਾਈਮ ਆਪਣੇ ਟਾਈਮ ਕੀ ਕਰਨਾ ਆਪਾਂ ਕ ਲੋਕਾਂ ਨੂੰ ਟਾਈਮ ਦੇ ਕਿਵੇਂ ਗਿਆ। ਬੰਨਾ ਤਾਂ ਫੈਮਿਲੀ ਨਹੀਂ ਹੈ ਮੈਂ ਕਿਹਾ ਬੜਾ ਸਮਝਾਈ ਜਾਂਦੀ ਸੀ ਓਦੇ ਪਾਪਾ ਆ ਗੇ ਓਦੋਂ ਕਿ ਤੇਰੇ ਹਸਬੈਂਡ ਕੈਣਗੇ ਬੇੇ ਕੀ ਆ ਇਹ ਮੈਂ ਕਿਹਾ ਇਹ ਨੀ ਕਹਿੰਦੇ ਕਿਸੇ ਨੂੰ ਵੀ ਉਹਦੇ ਹਸਬੈਂਡ ਕਹਿ ਦਿੰਦੇ ਨਾ। ਕਿਤੇ ਜਾਣਾ ਨੀ ਤੂੰ ਕਿਉਂ ਜਾਂਦੀ ਆ ਓਨੀ ਹੋਈ ਅਗਲੀ ਉਹ ਕਾਂਡ ਕਰਦੀ ਆ ਜਿੰਨਾਂ ਨੂੰ ਰੋਕਦੇ ਆ। ਕ ਨਿਕਲ ਦਾੱਸਣਾ। ਸਮਝਾਇਆ ਬਹੁਤ ਵੇੈਂ ਕਿਹਾ ਉਹਨੇ ਘੁੰਮਣ ਜਾਣਾ ਠੀਕ ਐਨਾ, ਮਾਰਕੀਟ ਜਾ ਕੋਈ ਚੀਜ਼ ਚਾਈਦੀ ਹੈ। ਤੇਰੇ ਹਸਬੈਂਡ ਨੂੰ ਕਿਹ ਮੈਂ ਕਿਅ ਦਊਗਾ-ਦਊਗਾ ਕਿਉਂ ਨੀ ਲਿਆ ਕੇ ਤੈਨੂੰ।
ਸਹੀ ਗੱਲ।
ਬ ਉੱਨੀ ਵੀਹ ਸਾਲ ਹੋਗੇ। ਦੀਦੀ ਮੈਰਿਜ ਨੂੰ ਉਲਟ ਅੱਠ ਦੀ ਮੈਰਿਜ ਹੋਈ ਹੁੰਦੀ ਅਤੇ ਗੁੜੀਆ ਹੁੰਦੀ। ਅਪਣੀ ਗੁੜੀਆਂ ਦੇ ਬਰਾਬਰ ਪੜ੍ਹਦੀ ਆ ਨਾਲ ਈ ਪੜ੍ਹਦੀ ਕਲਾਸ 'ਚ ਓਦੀ ਪੜ੍ਹਾਈ ਖਰਾਬ ਕਰਈ ਜਾਂਦੀ ਐ।
ਹ ਹਾਂ।
ਆਪਦੀ ਲੜਾਈ ਦੇ ਵਿੱਚ ਉਹ ਬੱਚੇ ਪੀਸੀ ਜਾਂਦੇ ਆ।
ਓ ਈ ਨਾ ਮੈਂ ਬਣਾਈ ਸੀ ਦਾਲ ਮੂੰਗ ਦਾਲ ਨੀ ਹੁੰਦੀ।
ਅਸੀਂ ਸਾਡੇ ਤਾਂ ਬਹੁਤ ਸ਼ੌਕ ਨਾਲ ਖਾਂਦੇ ਆ।
ਹੂੰ ਮ ਮੁੰਡਾ ਮੇਰਾ ਕਹਿੰਦਾ ਛੋਟਾ ਕਹਿੰਦਾ ਕੀ ਮੰਮੀ। ਮਰੀਜ਼ਾਂ ਦਾ ਖਾਣਾ ਬਣਾਣਾ।
ਸਾਡੇ ਤਾਂ ਇੰਨੇ ਸ਼ੌਕ ਨਾਲ ਮੂੰਗ ਦਾਲ ਖਾਂਦੇ।
ਵੱਡੇ ਮੁੰਡੇ ਦਾ ਨਾ, ਵੱਡੇ ਮੁੰਡੇ ਦਾ ਮੇਰਾ ਔ ਆਇਆ ਅਸੀ ਕਿੰਨਾ ਲਾਇਏ ਹੋ। ਪਿੱਛੇ ਨਾ ਸਾਡੀਆਂ ਗਮਾਂਢ ਨਾਲ ਨੇ ਉਹਦੀ ਫੋਨ ਤੇ ਗੱਲ ਕਰਨ ਡਗੀਆਂ ਮੈਨੂੰ ਹਾਦਸਾ ਆ ਗ ਗਲੀ ਦੇ ਵਿੱਚ ਨਾ ਤੇਨ ਤੇਨ ਜਨਾਨੀਆਂ ਹਾਂ ਤੇਨ ਜਨਾਨੀ ਮੰ ਤਿੰਨ ਜਾਣੀਆਂ ਖੜੀਆਂ ਮੈਂ ਤੁਹਾਨੂੰ ਵੀਡੀਓ ਆ ਕੇ ਹੁ ਵਿਖਾਉਂਦੀ ਹਾਂ ਚਲੋ ਠੀਕ ਮੈਂ ਤੁਹਾਨੂੰ ਨਾ ਵੀਡੀਓ ਕਾਲ ਕਰਦੀ ਆ ਠੀਕ ਏ।
ਚੰਗਾ ਠੀਕ ਐ।